ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ
ਉਹ ਕੀ ਹਾਲ ਹੈ
ਵਧੀਆ ਤੁਸੀਂ ਸੁਣਾਓ ਕੀ ਹਾਲ ਹੈ
ਬਸ ਵਧੀਆ ਵਧੀਆ ਅੱਜ ਬੜੇ ਦਿਨਾਂ ਬਾਅਦ ਤੁਸੀਂ ਯਾਦ ਕੀਤ
ਹਾਂਜੀ ਬਸ ਥੋੜਾ ਬੀਜ਼ ਬਿਜ਼ੀ ਕਰਕੇ
ਅੱਛਾ ਅੱਛਾ
ਹਾਂਜੀ ਹਾਂਜੀ ਹੋਰ ਘਰ ਸਭ ਵਧੀਆ ਨੇ
ਸਭ ਸਭ ਵਧੀਆ ਤੁਸੀਂ ਸੁਣਾਓ
ਖਾ ਲਈ
ਬਸ ਹੁਨ ਨਾਸ਼ ਉਹ ਨਾਸ਼ਤਾ ਕਹਿੰਦੀ ਆ ਹੁਣੇ ਖਾਈ ਰੋਟੀ ਰੂਟੀ ਟੀ ਤੇ ਬਸ ਹੁਣ ਬੈਠੇ ਸੀ ਮੈਂ ਕਿਹਾ ਚਲੋ ਚਾਹ ਚੂ ਬਣਾਈਏ ਕਰੀਏ ਬਸ ਹੁਣ ਚਾਹ ਸ਼ਾਹ ਬਣਾਵਾਂਗੇ ਪੀਵਾਂਗੇ ਥੋੜੇ ਪਾਪੜ ਪੁਪੜ ਤਲਾਂਗੇ ਚਿਪਸ ਬਣਾਵਾਂਗੇ ਥੋੜੇ ਜਿਹੇ
ਹਾਂਜੀ ਕੀ ਬਣ ਖਾਇਆ ਹੋਰ
ਬਸ ਅੱਜ ਅਸੀਂ ਘੀਆ ਬਣਾਇਆ ਸ ਠੀਕ ਇਹਦੇ ਕੋਫਤੇ ਜਿਹੜੇ ਬੰਦੇ ਨੇ ਹਾਂ ਉਹ ਬਣਾਏ ਸੀ
ਕਿਵੇਂ ਬਣਾਇਆ ਘੀਆ
ਕੀ ਇਹਦੇ ਕੋਫਤੇ ਤੇ ਬਣਾਏ ਸੀ ਅਸੀਂ ਜਿਵੇਂ ਕਿਹਾ ਕੱਦੂਕਸ ਕਰਕੇ
ਹਮ
ਤੇ ਆਪਣਾ ਉਹਨੂੰ ਫੇਿਰ ਅਸੀਂ ਉਹਦੇ ਵਿੱਚ ਆਪਣਾ ਸਾਰੇ ਮਸਾਲੇ ਮਸੂਲੇ ਪਾ ਦਿੰਦੇ ਹਾਂ ਲਸਣ ਪਾ ਦਿੰਦੇ ਹਾਂ ਤੇ ਅੱਧਾ ਪਿਆਜ ਕੱਟ ਕੇ ਪਾ ਦੋ ਬਿਲਕੁਲ ਬਰੀਕ ਬਰੀਕ ਪਿਆਜ ਪਾ ਲਓ ਸਾਰੇ ਮਸਾਲੇ ਪਾਾਲੋ ਵਿੱਚ ਉਹ ਹੋਰ ਮਸਾਲੇ ਪਾ ਕੇ ਨਹੀਂ ਨਹੀਂ ਮਸਾਲੇ ਪਾ ਕੇ ਤੇ ਵੇਸਣ ਪਾ ਕੇ ਕਹਿ ਉਹਨੂੰ ਪੂਣ ਲੋ ਹਾਂ ਉਹਨੂੰ ਗੁੰਨ ਕੇ ਤੇ ਬਸ ਤੇ ਛੋਟੇ ਛੋਟੇ ਪਕੌੜਿਆਂ ਕੰਣ ਤਾਲੋ ਸਿਮ ਸਿਮ ਸਿਮ ਗੈਸ ਤੇ ਹਾਂ ਉਹਨੂੰ ਤਾਲੋ ਹੋਰ ਸਭ ਵਧੀਆ ਵਧੀਆ
ਬੱਚਿਆਂ ਦੀ
ਹੋਰ ਬੱਚੇ ਛੁੱਟੀਆਂ ਲੱਗ ਹੋਈਆਂ ਬਸ ਹੁਣ ਸਿਰ ਪੀੜ ਕਰ
ਹਾਂ
ਚੱਲੋ ਕਿੱਥੇ ਘੁੰਮਣ ਇੱਥੇ ਚੱਲੋ ਉੱਥੇ ਚੱਲੋ ਬੰਦਾ ਕਿੱਥੇ ਨਿਕਲੇ ਗਰਮੀ ਧੁੱਪਾਂ ਚ ਕਿੱਥੇ ਕਿੱਥੇ ਜਾਇਆ ਚ ਹੋਰ ਨਹੀਂ ਜਾ ਹੁੰਦਾ ਕੀ ਕਰੀਏ
ਹੂੰ ਬੜੀ-ਬੜੀ-ਬੜੀ। ਗਰਮੀ ਹੋਈ ਪਈ ਹੈ ਜੀ।
ਹਾਂਜੀ, ਤੁਸੀਂ ਕਾਫੀੱ ਬੜੀ ਸਵਾਦ ਬਣਾਉਂਦੇ ਹੋ।
ਓਸੀ ਕਿਹੜੀ ਕੌਫੀ?
ਹਾਂਜੀ।
ਕਿਹੜੀ ਵਾਲੀ ਕੋੌਫੀ, ਕੋਲਡ ਜਾਂ ਹੋਠ।
ਦੋਨੋ ਹੀ ਬੜੀ ਟੇਸਟੀ ਬਣਾਉਦੇ ਹੋ, ਕੋਲਡ ਜਿਆਦਾ ਵਧੀਆ ਹੁੰਦੀ ਹੈ।
ਅੱਛਾ, ਹਾਂ ਵਸ ਅਜ ਯਾਦ ਕਰਦੇ ਪਏ ਸੀਗੇ ਤੁਸੀਂ ਕੋਲਡ ਕੋਫੀ।
ਹਾਂਜੀ, ਤੁਸੀਂ ਸਿਖਾਈ ਵੀ ਸੀ, ਪਰ ਮੈਂ ਭੁੱਲ ਗਈ ਦੁਬਾਰਾ ਮੈਨੂੰ ਦੱਸ ਦੋ।
ਦਸੀ ਕੋਲਡ ਕਫੀ ਨਾ ਦੇਖੋ, ਪਹਿਲੇ ਅਸੀਂ ਹਲਕਾ ਜਿਹਾ ਦੁੱਧ ਕੋੌਫੀ ਪਾਉਦੇ ਹ ਥੋੜ੍ਹੀ ਜਿਹੀ ਕੌਫੀ ਪਾਈ ਦੋ ਤਿੰਨ ਚਮਚ ਕੌਫੀ ਪਾਈ ਤੇ ਉਹ ਤੋਂ ਦੁੱਗਣੀ ਅਸੀਂ ਪਾਉਦੇ ਹਾਂ ਖੰਡ ਜੇ ਦੋ ਕੌਫੀ ਦੋ ਚਮਚ ਕੌਫੀ ਪਾਈਏ ਨਾ ਅਸੀਂ ਚਾਰ ਚਮਚ ਉਹ ਖੰਡ ਪਾਵਾਂਗੇ। ਤੇ ਉਸ ਤੋਂ ਬਾਅਦ ਫੇਰ, ਅਸੀਂ ਹਲਕਾ ਜ ਦੁੱਧ ਪਾਵਾਂਗੇ।
ਹਾਂ।
ਅਸੀ ਵੀ ਮਿਕਸੀ ਤੇ ਬਣਾਣੀ ਗ੍ਰਾਇੰਡਰ ਕਰਨੀ ਹੈ ਤੇ ਫੇਰ ਹਲਕਾ ਜਿਹਾ ਦੁੱਧ ਪਾ ਕੇ ਇਹਨੂੰ ਘੁਮਾ ਲਾਂਗੇ ਗ੍ਰਾਇੰਡ ਕਰ ਲਾਂਗੇ ਫੇਰ ਅਸੀਂ ਉਹ ਚ ਆਈਸਕਊਬ ਪਾਵਾਂਗੇ ਫੇਰ ਦੁੱਧ ਪਾਵਾਂ ਸਾਨੂੰ ਜਿੰਨਾ ਮਤਲਬ ਜਿੰਨੇ ਬੰਦਿਆਂ ਦੇ ਹਿਸਾਬ ਨਾਲ ਸਾਨੂੰ ਬਣਾਣੀ ਹੈ, ਠੀਕ ਹੈ ਨਾ ਉਹਨੂੰ ਬਸ ਕਰ ਲ ਹੰਗੇ ਤੇ ਫੇਰ ਆਪਣਾ ਬਸ ਨੂੰ ਗ੍ਰਾਇੰਡ ਕਰਕੇ ਕਿਤੇ ਆਪਣਾ ਚੋਕਲੇਟ ਕੋਫੀ ਮਤਲਬ ਚੋਕਲੇਟ ਸੀਰਪ ਪਾ ਸਕਦੇ ਹੋ ਸੀਰਪ ਜਾਂ ਫਿਰ ਕੁਛ ਹੋਰ ਕੁਛ ਆ ਗਈ ਹੁਣ ਇੱਕ ਜਾ, ਮਤਲਬ ਅਸੀਂ ਸਰਵ ਕਰਨ ਵਾਸਤੇ ਪ੍ਰੈਜੀਟੇਸ਼ਨ ਦੇਣਾ ਵਸਤੇ, ਅਸੀਂ ਕੁਛ ਵੀ ਪਾ ਸਕਨੇ ਉੱਥੇ ਔਰ ਇੱਕ ਮੈਂ ਬਣਾਉਦੀ ਹਾਂ ਫੈਟ ਕੇ ਜਿਹੜੀ ਬਣਦੀ ਹੈ ਨਾ।
ਹਾਂਜੀ, ਉਹ ਵੀ ਬੜੀ ਟੇਸਟੀ ਹੁੰਦੀ ਹੈ।
ਕੋਲਡ ਵੀ ਬਣ ਜਾਂਦੀ ਹੋਟ ਵੀ ਬਣ ਜਾਂਦੀ ਹੈ ਪਹਿਲੇ ਅਸੀਂ ਖੰਡ ਪਾਦੇ ਹਾਂ ਠੀਕ ਹੈ ਚਾਰ ਪੰਜ ਚਮਚ ਖੰਡ ਪਾਓ ਕੌਫੀ ਪਾਓ ਦੋ ਤਿੰਨ ਚਮਚ ਤੇ ਉਹਨੂੰ ਫੈਟ ਲੋ ਚੰਗੀ ਤਰ੍ਹਾਂ। ਦੋ ਤਿੰਨ ਬੂੰਦਾਂ ਬਸ ਪਾਣੀ ਦੀਆਂ ਪਾਨੀ ਆਂ, ਮਤਲਬ ਬਿਲਕੁਲ ਨਾ ਬਿਲਕੁਲ ਨਾ ਈ ਬਰਾਬਰ ਪਾਣੇ ਹੁੰਦੇ। ਤੇ ਉਹਨੂੰ ਪਾਓ ਤੇ ਫੇਰ ਉਸ ਤੋਂ ਬਾਅਦ ਆਪਣਾ ਉਹਨੂੰ ਫੈਟੀ ਜਾਓ, ਫੈਟੀ ਜਾਓ ਚਮਚ ਨਾਲ, ਹੱਥ ਨਾਲ ਫੈਟੀ ਜਾਓ ਉਹਨੂੰ। ਉਹ ਫੈਟ ਕੇ ਨਾ, ਉਹ ਕੌਲੀ ਭਰਜੇਗੀ ਫੈਟ ਫੈਟ ਕੇ, ਉਹਦਾ ਰੰਗ ਵੀ ਚੇਂਜ ਹੋ ਜਾਏਗਾ।
ਹਾਂਜੀ।
ਚੇਂਜ ਹੋ ਜਾਏਗਾ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਗਰਮ ਦੁੱਧ ਦੇ ਵਿੱਚ ਵੀ ਪਾ ਸਕਨੇ ਆਂ, ਅਸੀਂ ਬਿਲਕੁਲ ਠੰਡੇ ਦੁੱਧ ਦੇ ਵਿੱਚ ਵੀ ਪਾ ਸਕਨੇ ਆਂ।
ਹਮ ਦੋਨੋ ਈ ਟੇਸਟ ਲੱਗਦੀ ਐ।
ਕਿਊਬ ਪਾਲੋ ਵਿੱਚ ਦੁੱਧ ਪਾਲੋ ਠੰਡਾ ਤੇ ਆਪਣੀ ਕੋਫੀ ਪਾਲੋ ਜੋ ਫੈਟੀ ਐ, ਬਸ ਉਹਨੂੰ ਮੈਂ ਕਰਕੇ ਆਪਣਾ ਪੀਓ, ਚੋਕਲੇਟ ਸਿਰਪ ਪਾਲੋ ਉੱਤੇ, ਕੁਛ ਵੀ ਪਾਲੋ ਤੇ ਬਾਕੀ ਅਗਰ ਅਸੀਂ ਹੋਟ ਪੀਣੀ ਏ ਤੇ ਗਰਮ ਦੁੱਧ ਲਓ ਕੱਪ ਇਚ ਤੇ ਉੱਤੋਂ ਦੀ ਉਹਨੂੰ ਚੋਕਲੇਟ ਜਿਹੜਾ ਅੱਸੀ ਫੈਟਿਆ ਸੀ, ਜਿਹੜੀ ਕੋਫੀ ਫੈਟੀ ਸੀ ਉਹ ਪਾਦੋ ਵਿੱਚ।
ਹਾਂਜੀ-ਹਾਂਜੀ। ਕੋਈ ਨੀ ਹੁਣ, ਹੁਣ ਆਵਾਂਗੇ ਨਾ ਅਸੀਂ, ਵਧੀਆ ਪਿਆਣਾ ਸਾਨੂੰ। ਕੌਲਡ
ਹਾਂ-ਹਾਂ, ਵਧੀਆ-ਵਧੀਆ। ਆ ਜੋ ਆਜੋ। ਤੁਸੀਂ ਆਓ ਤਾਂ ਸਈ। ਹੋਰ, ਆਓਗੇ ਮੈਂ ਜ਼ਰੂਰ ਬਣਾ ਕੇ ਪਿਆਵਾਂਗੀ ਤੁਹਾਨੂੰ, ਹੋਰ, ਹੋਰ ਕੀ।
ਬੱਚਿਆਂ ਦੇ ਸਕੂਲ?
ਬਸ ਹੁਣ ਬੱਚਿਆਂ ਦੇ ਸਕੂਲ ਓਇਓ ਜੁਲਾਈ ਚ ਈ ਖੁੱਲਣਗੇ ਹੁਣ। ਹੁਨ ਹੋਰ ਕਿੱਥੇ ਖੁਲਦੇ, ਹੋਰ ਹਾਂ। ਛੁੱਟੀਆਂ ਤੇ ਨੀ ਵਧੀਆਂ।
ਵਦਗੀ, ਟਵੰਟੀ-ਨਾਈਨ ਤੱਕ ਹੋ ਗਿਆ ਸ਼ਾਇਦ।
ਟਵੰਟੀ ਨਾਈਨ ਜੁਲਾਈ?
ਅ ਜੂਨ।
ਹਾਂ ਜੂਨ ਤੱਕ ਤੇ ਹੋਇਆ ਏ।
ਹਾਂਜੀ। ਹਾਂ, ਫਸਟ ਜੁਲਾਈ ਜਾਣਗੇ।
ਹੂੰ, ਉਹੀ ਤੇ। ਹੋਰ ਬਸ ਵਧੀਆ ਵਧੀਆ, ਸਭ ਸਭ ਵਧੀਆ। ਤੁਸੀਂ ਸੁਣਾਓ
ਹੁੰ ਬਸ ਵਧੀਆ ਕੀ ਕਰ ਰਹੇ ਓ
ਬੱਸ ਹੁਣ ਬੈਠੇ ਹੁਣ ਚਾਹ ਸ਼ਾਹ ਦਾ ਸੋਚਰੇ ਹ ਕੁਛ ਬਣਾਈਏ ਕਰੀਏ ਚਾਹ ਪੀਏ।
ਜੀ ਆ ਜਾਓ
ਬਸ ਕਿੱਥੇ ਕਹਿ ਤੇ ਰਹੇ ਆ ਬੱਚਿਆਂ ਨਲ ਕਿੱਥੇ ਨਿਕਲ ਹੁੰਦਾ।
ਹਾਂ ਗਰਮੀ ਵੀ ਬੜੀ ਏ। ਜੈਪੁਰ ਹੋ ਕੇ ਆਈ ਉੱਥੇ ਵੀ ਬਹੁਤ ਗਰਮੀ ਏ। ਬੜੀ ਗਰਮੀ ਏ, ਹਾਂ ਬੜੀ ਗਰਮੀ ਏ ਉਸ ਸਾਈਡ ਇਥੇ ਵੀ ਹੈ ਪਰ ਆਪਾਂ ਘਰ ਹੀ ਬੈਠੇ ਹ ਕੂਲਰ ਅੱਗੇ ਤੇ ਲੱਗਦਾ ਨੀ ਇੰਨਾ।
ਇੰਨਾ ਨੀ ਲੱਗਦਾ
ਹਾਂਜੀ ਉੱਥੇ ਫਿਰ ਮਾਸ ਗਰ ਜਾਣਾ ਤੇ ਉਹ ਇਨੀ ਗਰਮੀ ਬੜੀ ਜ਼ਿਆਦਾ
ਹੁਣ ਤੇ ਦੇਖੋ ਗਰਮੀ ਤੇ ਬਸ ਗਰਮੀ ਰਹਿੰਦੀ ਹੈ ਠੰਡ ਚ ਤਾਂ ਨੀ ਬੰਦਾ ਨਿਕਲ ਸਕਦਾ ਬਾਈ ਬੜੀ ਠੰਡ ਏ
ਹੰ ਹੰ ਹੰ ਨਹੀਂ ਠੰਡ ਠੀਕ ਰਹਿੰਦੀ ਆ ਇੱਥੇ ਹਾਂਜੀ ਠੰਡ ਚ ਆਣਾ
ਦੇ ਗਰਮੀਆਂ ਗਰਮੀਆਂ ਚ ਨਿਕਲ ਸਕਦੇ ਕੀ
ਬਰਸਾਤਾਂ ਚ ਬਰਸਾਤ ਹੁੰਦੀਆਂ ਨੇ ਹਾਂਜੀ ਹਾਂਜੀ
ਬਰਸਾਤ
ਹੋਰ ਹੋ ਆਏ ਤੁਸੀਂ ਜਗਾਧਰੀ ਹਾਂਜੀ
ਮੈਂ ਕਿਹਾ ਬਰਸਾਤਾ ਚ ਵੀ ਡਰ ਲੱਗਦਾ ਏ
ਹਾਂਜੀ ਫਿਸਲਣ ਵਗੈਰਾ ਅਲੱਗ ਹੀ ਰਹਿੰਦਾ ਹਾਂਜੀ ਹੋਰ ਕਿੱਥੇ ਕਿੱਥੇ ਘੁੰਮ ਆਏ ਤੁਸੀਂ
ਬਸ ਕਿੱਥੇ ਨੀ ਐ ਤੇ ਬਸ ਸੋਚ ਕੁਛ ਜਾਈਏ ਹਿਲ ਸਟੇਸ਼ਨ ਵਗੈਰਾ ਬੱਚਿਆਂ ਨੂੰ ਗਰਮੀ ਬੜੀ ਏ ਜਾਂ ਕਿਤੇ ਪੂਲ ਵੂਲ ਲੈ ਜਾਈਏ ਇਹਨਾਂ ਨੂੰ ਪੂਲ ਤੇ ਸੁਮਿਪ ਪੂਲ ਕਿਤੇ ਵਾਟਰ ਪਾਰਕ ਲੈ ਜਾਈਏ ਕਿਤੇ ਘੁਮਾ ਲਿਆਈਏ
ਹੋਰ ਕੀ ਲੈ ਜਾਓ
ਹਾਂ ਸੋਚ ਰਹੇ ਹਾਂ ਬਸ ਕਿੱਥੇ ਲੈ ਜਾਈਏ ਕੀ ਕਰੀਏ ਉਹ ਦੇ ਹੀ ਸੋਚ ਫਿਰ ਗਰਮੀ ਕਿੱਥੇ ਲੈ ਕੇ ਜਾਈਏ ਉਹ ਉੱਥੇ ਪਾਣੀ ਗਰਮ ਹੋਣਾ ਵੇ ਕੀ ਕਰੀਏ
ਸਈ ਏ
ਪੂਲ ਵੀ ਨਹੀਂ ਜਾ ਸਕਦੇ ਬਚੇ
ਫੇਰ ਤੁਸੀਂ ਕਦੋਂ ਆਓਗੇ ਛੁੱਟੀਆਂ ਪੂਰੀ ਕਰਕੇ ਆਓਗੇ ਕੇ ਪਹਿਲੇ ਆ ਜਾਓਗੇ
ਦੇਖੋ ਕੀ ਹੁੰਦਾ ਜੀ ਕੀ ਨਹੀਂ ਹੁੰਦਾ ਵੇਖਦੇ ਹਾਂ ਹਾਅ ਹੋਰ ਬਾਕੀ ਸੋਚ ਨੇ ਘਰ ਪੇਂਟ ਕਰਾਉਣਾ ਹੈ ਬਾਕੀ ਸੋਚ ਘਰ ਪੇਂਟ ਕਰਾਉਣਾ ਹੈ ਤੁਹਾਡਾ ਕੋਈ ਜਾਣਕਾਰ ਹੋਵੇ ਪੇਂਟ ਰ ਤੇ ਦੱਸੋ ਕੁਛ
ਹਾਂਜੀ ਮੈਂ ਦੱਸਾਂਗੀ ਤੁਹਾਨੂੰ
ਹਾਂ ਥੋੜਾ ਨਾ ਕਰਾ ਲਈਏ ਮੈਂ ਕਿਹਾ ਹੁਣ ਹੈ ਮੌਸਮ ਕਰਾ ਲਈਏ ਗਰਮੀ ਚਲੋ ਕੰਮ ਥੋੜਾ ਨਾ ਪਾਣੀ ਦਾ ਕੰਮ ਹੋ ਜਾਂਦਾ ਗਰਮੀ ਚ ਫੇਰ ਅੱਗੇ ਬਰਸਾਤਾਂ ਬਰਸਤਾਂ ਲੱਗਦੀਆਂ ਫੇਰ ਨੀ ਹੁੰਦੇ ਕੰਮ
ਹਾਂਜੀ ਜੀ ਹਾਂਜੀ ਕੋਈ ਨੀ ਵਧੀਆ ਹੈ ਕਰਾ ਲੋ ਪੈਂਟ
ਉਹੀ ਤੇ ਮੈਂ ਕਿਹਾ ਚਲੋ ਮੈਂ ਤੁਹਾਨੂੰ ਪੁੱਛਾਂਗੀ ਭੈਣ ਜੀ ਉਹਨਾਂ ਨੂੰ ਮੈਂ ਕਿਹਾ ਚਲੋ ਭੈਣ ਜੀ ਉਹਨਾਂ ਨੂੰ ਪੁੱਛਣੇ ਆ ਵੀ ਉਹਨਾਂ ਨੂੰ ਪਤਾ ਹੈਗਾ ਕੋਈ ਪੇਂਟਰ ਉਹਨਾਂ ਨੇ ਘਰ ਕਰਾਇਆ ਸੀ ਆਪਣਾ ਤੇ ਮੈਂ ਕਿਹਾ ਚਲੋ ਮੈਂ ਉਹ ਨੂੰ ਪੁੱਛਣੀ ਆ ਪੇਂਟ ਹੋਏਗਾ ਕੋਈ ਚੰਗਾ ਤੇ ਮੈਨੂੰ ਦੱਸਣਗੇ ਹਾਂ ਕੋਈ ਸਹੀ ਹੈ ਨਾ ਬਜਟ ਵਿੱਚ ਅੱਛਾ ਬਜਟ ਵਿੱਚ ਵੀ ਕੁੱਝ ਅੱਛਾ ਹੈ ਕਿ ਫਿਰ ਬਜਟ ਉਹਦਾ ਹਾਈਫਾਈ ਹੈਗਾ
ਨਹੀਂ ਸਹੀ ਬਜਟ ਦਾ ਬਹੁਤ ਸਹੀ ਲਿੱਤਾ ਤੇ ਬਹੁਤ ਅ ਅੱਛਾ ਪੈਂਟ ਵੀ ਕਰਦਾ ਹੈ
ਅੱਛਾ ਅੱਛਾ ਮੈਂ ਉਹੀ ਮੈਂ ਕਿਹਾ ਚਲੋ ਭੈਣ ਜੀ ਉਹਨਾਂ ਨੂੰ ਪੁੱਛਣੀ ਉਹਨਾਂ ਨੇ ਕਰਾਇਆ ਸੀ ਉਹਨਾਂ ਨੂੰ ਪਤਾ ਹੈਗਾ ਜ਼ਰੂਰ
ਹਾਂਜੀ ਹਾਂਜੀ
ਹੋਰ ਸੁਣਾਓ ਤੁਸੀਂ ਮੰਨ ਲਓ ਪ੍ਰੋਗਰਾਮ ਸਾਡੇ ਕੋਲ ਆਉਂਦਾ
ਵਧੀਆ ਵਧੀਆ ਆ ਜਾਓ
ਹਾਂਜੀ ਹੋਰ ਫੇਰ ਗਰਮੀ ਤੇ ਹੈ ਘੁੰਮਣਾ ਕਿੱਥੇ ਆਪਾਂ
ਨਹੀਂ ਬੰਦਾ ਘਰ ਘਰ ਬੈਠਾਂਗੇ ਗੱਪੇ ਚੱਪੇ ਪਹਿਲਾਵਾਂਗੇ ਉਹ ਆਪਣਾ ਇੰਜੋਏ ਕਰ ਲਾਂਗੇ ਸ਼ਾਮ ਨਿਕਲ ਜਾਵਾਂਗੇ
ਹਾਂਜੀ ਅੱਛਾ ਚਲੋ ਕੋਈ ਬਨਾਨੇ ਆ ਸਲਾਹ ਆਈਏ ਅਗਲੇ ਮਿਹਨੇ
ਹਾਂ ਬਨਾਓ ਬਨਾਓ ਪ੍ਰੋਗਰਾਮ ਹੋਰ ਬਨਾ ਲੋੋ ਪ੍ਰੋਗਰਾਮ ਆਜਓ ਕਿਸੇ ਦਿਨ ਹ
ਆਵਾ ਗੇ ਹਾਂਜੀ
ਫ ਬਣਾ ਲਾਂਗੇ ਕਿਤੇੇ ਚਾਨ ਕਰਨ ਦਾ ਇਹ ਹਿਸਾਬ ਕਿਤਾਬ ਬਣਾ ਲਾਂਗੇ ਵੇਖ ਲਾਂਗੇ
ਹਾਂਜੀ ਹਾਂਜੀ ਆ ਮੰਣ ਗਿਆ ਤੇ ਫਿਰ ਮੈਨੂੰ
ਹਮ ਹਮ ਅੱਛਾ ਭੈਨ ਜੀ ਵੈਸੇ ਤੁਹਾਨੂੰ ਫਿਰ ਕਰਨੇ ਆ ਨਾ ਦ ਹਾਂ ਹਾਂ ਕਰਨੇ ਆਾਂ ਤੁਹਾਨੂੰ ਹੈਨਾ ਫਿਰ ਥੋੜ੍ਹੀ ਦੇਰ ਤੱਕ ਫਿਰ ਕਰਾਂਗੇ ਗੱਲਬਾਤ ਠੀਕ ਹੈ ਨਾ ਹੈ ਨਾ ਭੈਨ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ